ਹੈ
ਹੈਲੋ ਸਸ ਸ਼੍ਰੀ ਕਾਲ।
ਸਸ ਸ੍ਰੀ ਕਾਲ, ਕੀ ਹਾਲ-ਚਾਲ ਐ?
ਵਧੀਆ, ਤੁਸੀਂ ਦੱਸੋ?
ਮੈਂ ਵੀ ਠੀਕ ਆ।
ਕੀ ਕਰਦੇ ਵੇਸੇ?
ਬਸ ਕੁਛ ਨੀ ਹੁਨੇ ਈ ਖਾਨਾ ਵਗੈਰਾ ਖਾ ਕੇ ਫ੍ਰਰੀ ਹੋਈ ਸੀ। ਫੇਰ, ਬਸ ਚਾ ਵਗੈਰਾ ਪੀਤੀ ਸੀ। ਬੈਠੀ ਹੋਈ ਸੀ, ਤੁਸੀਂ ਦੱਸੋ ਰੋਟੀ ਖਾਲੀ?
ਹਾਂਜੀ-ਹਾਂਜੀ।
ਹੋਰ ਘਰ ਸਭ ਠੀਕ ਐ?
ਹਾਂਜੀ ਸਭ ਠੀਕ ਐ, ਤੁਹਾਡੇ?
ਹਾਂ ਸਭ ਵਧੀਆ-ਵਧੀਆ। ਮੇਰੇ ਬੱਚੇ ਅ ਗਏ ਹੋਏ ਆ ਨਾਨੀ ਵੱਲ ਰੈਨ ਲਈ ਦੋ ਦਿਨ ਵਾਸਤੇ।
ਓਕੇ।
ਥੋੜੀ ਕਦੇ ਕੁਝ ਜਾਦਾ ਥੋੜ੍ਹੀ ਫਰੀ ਸੀ ਬਟ, ਟਾਈਮ ਨੀ ਲੱਗ ਪਾਇਆ ਮੈਨੂੰ
ਹੂੰ, ਤੇ ਨਾਨੀ ਘਰ ਉਨਾਂ ਦਾ ਉੱਥੇ ਈ ਐ ਜਿੱਥੇ ਤੁਸੀਂ ਰੈਨੇ ਆ?
ਹਾਂ ਨਈ, ਅ ਵੀ ਮਿਨਟ ਦਾ ਰਸਤਾ ਹੈਗੈ।
ਓਕੇ।
ਹਾਂਜੀ, ਅ ਤੇ ਉ ਕੱਲ ਮੈਂ ਗਈ ਸੀ ਆਪਨੀ ਮੰਮੀ ਵੱਲ ਵੈਸੇ ਈ ਦਿਲ ਕਰ ਰਿਆ ਸੀ ਜਾਨ ਤੇ ਥੋੜ੍ਹੀ ਦੇਰ ਵਾਸਤੇ ਫੇਰ ਮੇਰੀ ਸਿਸਟਰ ਆਈ ਹੋਈ ਐ ਉਦੀ ਛੋਟੀ ਬੇਟੀ ਆਈ ਐ ਨਾਂ ਐ ਜਪੁਜੀ। ਤੇ ਉ ਕੈ ਰੀ ਸੀ ਕਿ ਮੈਨੂੰ ਵੀ ਭੇਜ ਦੋ ਆਪਨੇ ਬੱਚਿਆਂ ਨੂੰ ਭੇਜ ਦਿਓ ਤੁਸੀਂ। ਫੇਰ ਮੈਂ ਉਨਾਂ ਨੂੰ ਭੇਜਤਾ ਸੀ ਕੱਲ ਈ।
ਓਕੇ।
ਹਾਂ ਵੈਸੇ ਵੀ ਛੁੱਟੀਆਂ ਚੱਲ ਰਈਆਂ ਨੇ ਨਾ ਇੱਥੇ ਇੱਕ ਤਾਰੀਕ- ਤੋ ਸਕੂਲ ਜਾਏਂਗੇ ਬੱਚੇ।
ਕਿੰਨਵੀਂ ਕਲਾਸ ਚੇ।
ਏਕ ਹੈਗੀ ਐ- ਸਿਕਸਥ ਚ ਏਕ ਹੈਗੀਏ ਫਸਟ ਚ-
ਓਕੇ -ਓਕੇ।
ਹੂੰ। ਹੋਰ
ਹੋਰ ਵਧੀਆ ਤੁਸੀਂ ਦੱਸੋ।
ਹੋਰ ਤੁਸੀਂ ਦੱਸੋ ਅੱਜ ਇੰਸਟੀਚਿਊਟ ਚ ਕੀ ਕਰਕੇ ਆਏ ੳ।
ਕੁਛ ਨਹੀਂ ਉੱਥੇ ਜਾਇਦਾ ਯਾ, ਸਪੋਕਨ ਕਰੀ ਦੀ ਆ ਸਾਰਿਆਂ ਨਾਲ, ਸਪੀਕਿੰਗ। ਵਗੈਰਾ ਇੰਗਲਿਸ਼ ਦੇ ਵਿੱਚ। ਹੋਰ, ਫਨ ਕਰੀਦਾ ਆਪਸ'ਚ ਗੱਲਾਂ-ਬਾਤਾਂ ਕਰੀਦੀਆਂ।
ਹਾਂ, ਨਈਂ ਓ ਤੇ ਐ, ਤੇ ਤੁਸੀਂ ਵੈਸੇ ਪੋਕਨ ਸਿੱਖ ਰਹੇ ਓ, ਯਾ ਆਈਲੈਟਸ ਵਗੈਰਾ ਦਾ ਕੁਛ ਕਰ ਰਹੇ ਓ?
ਨਹੀਂ-ਨਹੀਂ, ਮੈਂ ਵੈਸੇ ਸਪੋਕਨ ਸਿੱਖ ਰਹੀ ਆਂ।
ਹਾਂ-ਨਹੀਂ, ਓ ਤੇ ਅੱਛੀ ਗੱਲ ਆ, ਅੱਛੀ ਗੱਲ ਆ। ਹੋਰ ਉੱਥੇ ਤੁਹਾਡੇ ਫਰੈਂਡਸ ਵਗੈਰਾ ਵੀ ਬੰਣੇੇ ਹੋਏਗੇ, ਇਨ
ਹਾਂਜੀ-ਹਾਂਜੀ, ਕਾਫੀ ਬਣੇ ਨੇ ਮੇਰੇ ਉੱਥੇ।
ਹੂੰ-ਹੂੰ ਉਹ ਜਾਂਦੇ ਉਹਨਾਂ ਦੇ ਨਾਲ ਕਿਧਰੇ ਘੁੰਮਣ ਬਾਹਰ ਵਗੈਰਾ ਯੇ-ਵੋ ਯਾ ਨਹੀਂ।
ਨਹੀਂ ਅ ਥੋੜ੍ਹਾ ਕ ਜਾਈਦਾ ਬਸ, ਨਾਨੀ ਘਰ ਈ ਜਾਈਦਾ ਹੋਰ ਕਿਤੇ ਨੀ ਜਾਈਦਾ।
ਹਾਂ ਐਕਚੁਲੀ ਅੱਜ-ਕੱਲ ਦਾ ਟਾਈਮ ਵੀ ਥੋੜ੍ਹਾ ਨਾ ਇੰਨਾ ਸੇਵ ਨਹੀਂ ਐ, ਬੱ ਬੱਚਿਆਂ ਨੂੰ ਨਿਕਾਲਦੇ ਵੀ ਨੀ ਐ, ਪੇਰੈਂਟਸ।
ਹਾਂਜੀ-ਹਾਂਜੀ, ਇੱਕ ਤਾਂ ਗਰਮੀ ਬਹੁਤ ਹੋਈ ਵੀ ਆ, ਇੱਥੇ।
ਹਾਂ-ਹਾਂ, ਗਰਮੀ ਤੇ ਯਾਰ ਹਰ ਜਗ੍ਹਾ ਹੋਈ ਪਈ ਐ, ਬਹੁਤ ਜ਼ਿਆਦਾ ਗਰਮੀ ਐ।
ਕਿਤੇ ਜਾਣ ਤੇ ਮਨ ਈ ਨਹੀਂ ਕਰਦਾ।
ਹਾਂ, ਸਹੀ ਕਹਿ ਰਹੇ ਓ। ਵਿੱਚ, ਵਿੱਚ ਹਾਂਜੀ, ਐ ਸਹੀ ਕਹਿ ਰਹੇ ਓ, ਗਰਮੀ'ਚ ਐਕਚੁਲੀ ਸਾਰੇ ਪਾਣੀ ਪੀਂਦੇ ਰਹਿੰਦੇ ਨਾ
ਹੂੰ-ਹੂੰ
ਫਿਰ ਭੁੱਖ ਨਹੀਂ ਲੱਗਦੀ, ਮੈਂ ਵੀ ਬਸ ਉਹਨੇ ਆਪਣੇ ਲਈ ਦੋ ਰੋਟੀਆਂ ਬਣਾਈ ਸੀ, ਖਾਲੀ ਡੇਢ ਈ ਰੋਟੀ ਖਾਈ ਖਾਈ ਨਹੀਂ ਗਈ।
ਗਰਮੀ ਹੈਗੀ ਏ ਨਾ, ਬੰਦਾ ਮੈਂ ਤੇ ਜਿਵੇਂ ਕਿਚਨ'ਚ ਕੰਮ ਕਰਨੀ ਆ ਨਾ ਇੱਕ ਤੇ ਪਿਆਸ ਬਹੁਤ ਲੱਗਦੀ ਰਹਿੰਦੀ ਏ, ਗਰਮੀ
ਬਹੁਤ ਪਿਆਸ। ਗਰਮੀ'ਚ, ਰਸੋਈ'ਚ ਵੈਸੇ ਵੀ ਬਹੁਤ ਗਰਮੀ ਹੁੰਦੀ ਏ।
ਹਾਂ, ਫੇਰ ਬਾਰ-ਬਾਰ ਪਾਣੀ ਪੀਂਨੇ ਆ ਨਾ, ਦੋ-ਤਿੰਨ ਗਿਲਾਸ ਫੇਰ ਉਹ ਭੁੱਖ ਈ ਨਹੀਂ ਲੱਗਦੀ, ਉਸ ਤੋਂ ਬਾਅਦ।
ਹੂੰ
ਹੋਰ ਤੁਸੀਂ ਹੋ ਆਏ ਅਪਨੀ, ਨਾਨੀ ਜੀ ਵੱਲ ਗਏ ਸੀ?
ਨਹੀਂ, ਮੇਰਾ ਬ੍ਰਦਰ ਹੀ ਗਏਦਾ ਉੱਥੇ, ਉਹ ਕਿਉਂਕਿ ਮਾਮੂ ਨਾਲ ਘੁੰਮਣ ਗਏ ਸੀ ਨਾ, ਤੇ ਉਹਨਾਂ ਨਾਲ ਘੁੰਮਣ ਈ ਗਿਆ ਸੀ ਉਹ। ਤੇ ਮੇਰੇ ਤਾਂ ਕਲਾਸਿਸ ਸਟਾਰਟ, ਉਹਦੇ ਕੋਲੇਜ ਖ਼ਤਮ ਹੋ ਗਏ ਸੀ।
ਠੀਕ ਐ, ਠੀਕ ਐ, ਅੱਛੀ ਗੱਲ ਆ।
ਅੱਜ ਨਾ, ਉਹਨੇ ਵੀ ਐਂਡ ਤੱਕ
ਹੈਲੋ
ਹ ਹਾਂਜੀ-ਹਾਂਜੀ।
ਹੋਰ ਕੁਛ, ਦੱਸੋ ਤੁਸੀ?
ਹੋਰ ਕੁੱਚ ਤਾ ਨੀ।
ਹੋਰ ਕੀ-ਕੀ ਬਨਾ ਲੈਂਦੇ ਓ ਤੁਸੀਂ ਮੈਨੂੰ ਦੱਸੋ?
ਮੈਂ ਤਾਂ ਅ, ਸਬ ਕੁਛ ਬਣਾ ਲੈਨੇ ਆ ਬਟ ਯੂਟਿਊਬ ਤੋਂ ਦੇਖ ਕੇ।
ਅੱਛਾ-ਅੱਛਾ, ਯੂਟਿਊਬ ਤੋਂ ਦੇਖ ਕੇ ਨਈ ਠੀਕ ਐ। ਵੈਸੇ ਆਨਾ ਵੀ ਚਾਈਦਾ ਆੱਜ ਦੇ ਟਾਈਮ ਚ ਨਾ ਚਾਂ ਵਗੈਰਾ ਬਨਾ ਲੈਂਦੇ ਓ?
ਹਾਂਜੀ-ਹਾਂਜੀ, ਓ ਤਾਂ ਇਜ਼ੀ ਆ ਬੋਤ।
ਹੂੰ, ਨਈ ਅੱਛੀ ਗੱਲ ਏ।
ਸਵੇਰੇ ਮੈਂ ਬਣਾਇਆ ਸੀ ਰਾਤੀ ਪਿਆ ਸੀ ਨਾ ਥੋੜਾ ਓ ਸੁੱਕਾ ਪੋਹਾ ਪਿਆ ਸੀਗਾ ਮੰਮੀ ਨੇ ਉਬਾਲ ਕੇ ਰੱਖੇਆ ਦਾ ਸੀ ਪਾਨੀ ਚ ਭਿਓ ਕੇ। ਤੇ ਸਵੇਰੇ ਮੈਂ ਇੰਸਟੀਟਿਊਟ ਜਾਨ ਤੋਂ ਪੈਲਾਂ ਓ‌ ਖਾਧਾ ਸੀਗਾ।
ਓਕੇ ਵਦੀਐ।
ਠੀਕ ਐ। ਪੋਹਾ ਤੇ ਮੈਂ ਵੀ ਬਨਾਨੀ ਆ ਵੈਜੀਟੇਬਲਸ ਵਾਲਾ ਤੁਸੀਂ ਕਿੱਦਾਂ ਬਨਾਨੇ ਓ ਵੈਜੀਟੇਬਲ ਵਾਲਾ ਯਾਂ ਪਲੇਨ ਮੀਨਸ।
ਮੈਂ ਅ ਕਈ ਵਾਰ ਮੰਮਾ ਬਨਾੰਦੇ ਹੁੰਦੇ ਆ ਕਈ ਵਾਰ ਓ ਜਿੱਦਾਂ ਮੂੰਫਲੀ ਪਾ ਕੇ ਹੋ ਗਏ ਪੀਨਟਸ ਵਗੈਰਾ ਥੋੜੀ ਖੰਡ ਵਗੈਰਾ ਪਾ ਕੇ ਮੰਮੀ ਓਦਾਂ ਬਣਾੰਦੇ ਆ ਮੈਂ ਸਵੇਰੇ ਸਿੰਮ ਪਰ ਈ ਬਨਾਇਆ ਸੀ ਕਿਉਂਕਿ ਫਿਰ ਜੈਦਾ ਹੈਵੀ ਹੋ ਜਾਨਾ ਸੀ ਸਵੇਰੇ ਜੇ ਜੈਦਾ ਵੈਜ
ਕਿਉਂਕਿ ਜਾਨਾ ਹੁੰਦਾ ਨਾ ਬੰਦਾ ਲੇਟ ਵੀ ਹੋ ਜਾਂਦਾ ਕੋਲੇਜ ਸੇ।
ਹਾਂ।
ਹੂੰ, ਮੈਂ ਤੇ ਵੈਜੀਟੇਬਲਸ ਵਾਲਾ ਬਣਾਨੀ ਆ। ਕੜੀ ਪੱਤਾ ਤੇ ਓਦੇ ਚ ਜ਼ਰੂਰ ਪਾਨੇ ਆ ਕਿਉਂਕਿ ਬੋਤ ਅੱਛਾ ਲੱਗਦੈ। ਪੀਨਟਸ ਵੀ ਅੱਛੇ ਲੱਗਦੇ ਹੈਗੇ ਆ, ਹਾਂ। ਪਿਆਜ, ਟਮਾਟਰ, ਮਟਰ, ਸ਼ਿਮਲਾ ਮਿਰਚ ਮਿਨਸ ਸਾਰੀ ਵੈਜੀਟੇਬਲਸ ਪਾ ਕੇ ਨਾ ਓਵੇਂ ਬਨਾਨੀ ਆ ਪੋਹਾ ਮੈਂ।
ਮੰਮੀ ਵੀ ਓਦਾਂ ਈ ਬਨਾੰਦੇ ਬਟ ਮੈਂ ਥੋੜਾ ਸਿੰਪਲ ਬਨਾਨੀ ਆਂ।
ਹਾਂ, ਇੱਕ ਵਾਰ ਮੈਂ ਬਜ਼ਾ ਅ ਮਾ ਗਈ ਸੀ ਇੰਦੋਰ ਗਈ ਸੀ ਸੀ ਓਦਰ ਦੀ ਨਾ ਸਪੈਸ਼ਲ ਹੈਗੈ ਪੋਹਾ ਹੋ ਗਿਆ ਸਵੀਟ ਕੋਣ ਹੋ ਗਏ। ਓੱਥੇ ਇਕਦਮ ਪਲੇਨ ਪੋਹਾ ਮਾਰਕੀਟ ਚ ਮਿਲ ਰਿਆ ਸੀ। ਬਸ ਸਰਸੋਂ, ਪੀਨਟਸ ਔਰ ਓ। ਕੜੀ ਪੱਤਾ ਓਦਾਂ ਈ ਤੜਕਾ ਲਗਾਇਆ ਹੋਇਆ ਸੀ। ਬਟ ਓਨਾਂ ਦਾ ਪੋਹੇ ਦਾ ਜੋ ਸਾਈਜ਼ ਸੀ ਨਾ ਕਾਫ਼ੀ ਵੱਡਾ ਸੀ। ਸਾਡੇ ਇੱਥੇ ਜੋ ਮਿਲਦਾ ਨਾ ਮੇਰੇ ਖਿਆਲ ਨਾਲ ਬੋਤ ਛੋਟਾ ਸਾਈਜ਼ ਮਿਲਦਾ।
ਓਕੇ-ਓਕੇ।
ਉੱਧਰ ਬਹੁਤ ਅੱਛਾ ਪੋਹਾ ਮਿਲਦਾ ਮੀਨ ਥੋੜਾ ਵੱਡੇ ਸਾਈਜ਼ ਦਾ ਹੋ ਜਾਵੇ ਓਨਾਂ ਨੇ ਬਨਾਇਆ ਵੀ ਏਦਾਂ ਓਨੇ। ਕਿ ਜੈਵੇਂ ਇੱਕ-ਇੱਕ ਜੈਵੇਂ ਚਾਵਲ ਅਲੱਗ-ਅਲੱਗ ਬੰਨੇ ਹੁੰਦੇ ਆ ਨਾ।
ਹੂੰ।
ਓਵੇਂ ਪੋਹੇ ਦਾ ਇੱਕ-ਇੱਕ ਸਾਰਾ ਅਲੱਗ-ਅਲੱਗ ਹੁੰਦੇ ੲੈ ਖੜਾ-ਖੜਾ ਜੈਵੇਂ ਹੁੰਦੈ, ਕੁੱਲੇਆ ਨੀ ਹੁੰਦਾ ਉਹ ਬੜਾ ਟੇਸਟੀ ਬਣਾਦੇ ਨੇ ਓ
ਜੀ ਹੋਰ ਤਾਡੇ ਉੱਥੇ ਫੇਮਸ ਡਿਸ਼ ਕੇੜੀ ੲੈ-
ਏਧੇ
ਹਾਂਜੀ
ਏਧਰ ਤੇ ਹਰ ਕੁਛ ਈ ੲੈ, ਅੱਜ-ਕੱਲ ਜਾਦਾਤਰ ਚੱਲ ਰੇਆ ਦਿੱਲੀ ਚ ਮੋਮੋਸ
ਆ, ਹੂੰ
ਮੋਮੋਸ ਬੋ ਜਾਦਾ ਚੱਲ ਰੇਆ ਹੈ, ਗੈ, ਹਰ ਕੋਈ ਬੱਚਾ ਕੀ ਵੱਡਾ, ਕੀ ਸਾਰੇ ਮੋਮੋਜ਼ ਹੀ ਖਾਂਦੇ ਰੈਂਦੇ ਐ-
ਏ ਤਾਂ ਹੈ
ਹੂੰ ਬਟ ਮੋਮੋਜ਼ ਹੈਗੇ ਤੇ ਮੈਦੇ ਦੇ, ਬਟ ਜੋ ਸਟੀਮ ਵਾਲੇ ਮੋਮੋਜ਼ ਐ ਨਾ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
ਓ ਡਾਇਟ ਚ ਵੀ ਆ ਜਾਂਦੇ ਥੋੜੇ
ਬਟ, ਓ ਥੋੜੇ ਹੈਲਦੀ ਚ ਵੀ ਆ ਜਾਂਦੇ ਵਿੱਚ, ਵੈਜੀਟੇਬਲਸ ਵੀ ਆ ਜਾਂਦੀਆਂ ਨਾ ਥੋੜੀਆਂ, ਬਟ ਬ ਬਾਰ ਥੋੜਾ ਮੈਦਾ ਈ ਲੱਗਾ ਹੁੰਦਾ, ਹੋਰ ਕੁਛ ਨੀ
ਹਾਂ-ਹਾਂ, ਓਦੀ ਜੇੜੀ ਜੋ ਲੇਅਰ ਹੁੰਦੀ ਐ ਨਾ, ਏਕਦਮ ਈ ਪਤਲੀ ਹੁੰਦੀ ਐ-
ਹੂੰ
ਤੁਸੀਂ ਕਵੀ ਲੋਕਲ ਜਗਾ ਤੇ ਖਾਓਗੇ ਨਾ ਉਸੇਈ ਓ ਜੋ ਮੈਦੇ ਦੀ ਲੇਅਰ ਹੁੰਦੀ ਐ ਨਾ, ਬੋਤ ਥਿੱਕ ਹੁੰਦੀ ੲੈ ਬੋਤ ਈ ਮੋਟੀ-ਮੋਟੀ ਬਣਾਈ ਹੁੰਦੀ, ਓਨਾ ਨੇ, ਬਟ ਏਦੇ ਵਿੱਚ ਤੁਸੀਂ, ਦੇਖੋਗੇ ਨਾ ਏਥੇ ਇੱਕਦਮ ਈ ਪਤਲਾ ਲੇਅਰ ਮਿਲਦੀ ਐ ਹੁਣ ਮੇਰੀ ਸਿਸ ਚਰਾਈ ਹੋਈ ਸੀ, ਉਨੂੰ ਏਕ-ਦੋ ਵਾਰ ਮੈਂ ਥੇ ਦੁਕਾਨ ਤੋਂ ਖਿਲਾਏ ਸੀ, ਮੀਨ ਸਾਡੀ ਇੱਧਰ ਦੀ ਲੋਕਲ ਐ ਅੱਛੀ ਜਗਾ ਤੇ ਨਈ ਖਿਲਾਏ ਬਟ ਤੋਨੂੰ ਉਹ ਵੀ ਬੜੇ ਅੱਛੇ ਲੱਗੇ, ਮੈਂ ਕੇਅੲ ਸਾਡੇ ਘੱਰ ਐ ਕੋਈ ਵੀ ਨੀ ਖਾਂਦਾ ਹੈਗਾ ਮੋਮਸ ਮੀਨਸ ਅੱਛੇ ਨੀ ਲੱਗਦੇ, ਕੈੰਦੀ ਆ ਤੇ ਬੜੇ ਈ ਅੱਛੇ ਹੈਗੇ ਐ, ਮੈ ਕੇਆ ਅਸੀਂ ਖਾਂਦੇ ਓ, ਓਦੀ ਸਟਫਿੰਗ ਬੋ ਜਾਦਾ ਹੁੰਂਦੀ ਐ
ਹੂੰ
ਹੋਰੋ ਦੀ ਏਕਦਮ ਜੋ ਮੈਦੇ ਦੀ ਲੇਅਰ ਹੁੰਦੀ ਨਾ ਇੱਕਦਮ ਪਤਲੀ ਹੁੰਦੀ ਐ
ਹਾਂਜੀ
ਜੂਸੀ ਓਦੇ ਐ ਮੈਨੂੰ ਓਨੂੰ ਕੇਆ ਸੀ, ਖਿਲਾਵਾਂਗੀ ਸ਼ੈਦ ਓ ਕੱਲ ਆਏਗੀ ਮੇਰੇ ਵੱਲ ਨਾ ਫੇਰ ਉਨੂੰ ਖਿਲਾਵਾਂਗੀ ਮੈਂ, ਮੋਮੋਸ
ਹੋਰ ਦੱਸੋ
ਤਵਾਡੇ ਏਥੇ ਵੀ ਛੁੱਟੀਆਂ ਚੱਲ ਰੀਆ ਨੇ
ਆਜੀ-ਆਜੀ ਸਾਡੇ ਫਸਟ ਜੁਲਾਈ ਤੋਂ ਸ਼ ਅ ਸ਼ੁਰੂ ਹੋ ਜਾਂਦੇ ਸਾਰੇਆਂ ਦੇ ਕੋਲਜ, ਸਕੂਲ ਵਗੈਰਾ ਸਭ
ਠੀਕ-ਠੀਕ, ਹਾਂ ਓ ਤੇ ਐ ਹੋਰ, ਘੁੰਮਣ ਨੀ ਜਾਣਾ ਫੇਰ ਤੁਸੀ ਐਲੇ, ਹੁਣ ਛੁੱਟੀਆਂ ਤੇ ਥੋੜੀਆ ਰੈਗੀ ਐ
ਨਈ ਹਜੇ ਕਿੱਥੇ ਫੇਰ, ਜਾਂਦੇ ਨੂੰ ਬਲਾਲੇ ਗਰਮੀ ਵੀ ਬੌਤ ਆ ਮਨ ਈ ਨੀ ਕਰਦਾ ਕਿਤੇ ਜਾਣ ਤੇ
ਹਾਂ ਨਈ ਓ ਤੇ ਹੈ ਗਰਮੀ ਤੇ ਬੌਤ ਜਆਦਾ ਗਰਮੀ ਚ ਦਿਲ ਨਈ ਕਰਦਾ ਹੈਗਾ।
ਉੱਥੇ ਤਾ ਸਗੋ ਜ਼ਿਆਦਾ ਗਰਮੀ ਹੋਣੀ ਨਾ ਤਾਡੇ ਅਲੀ ਸੈਡ?
ਹੋਰ ਤੁਆਡੇ ਏਧਰ ਗੁਰਪਰੁਵ ਨਿਕਲਿਆ ਸੀ?
ਹਾਂਜੀ, ਹਾਂਜੀ ਏਥੇ ਤਾ ਨਿਕਲਦੇ ਆ।
ਅੱਛਾ ਸਾਡੇ ਏਥੇ ਗੁਰਪਰੁਵ ਤੇ ਨੀ ਨਿਕਲੇਆ ਹਲੇ ਬਟ ਪ੍ਰੋਗਰਾਮ ਵਗੈਰਾ ਹੋਏ ਸੀ ਗੁਰਦੁਆ
ਹੁੰ ਅੱਛਾ -ਅੱਛਾ ਏਥੇ ਪੰਜਾਬ ਨਾਲੋ ਫੇਰ ਇੱਥੇ ਦੇ ਨਿਕਲਦੇ ਐ।
ਹਾਂਜੀ -ਹਾਂਜੀ ਗੁਰੂ ਅਰਜਨ ਦੇਵ ਜੀ ਦਾ ਬਟ ਸਾਡੇ ਏਥੇ ਪ੍ਰੋ ਪ੍ਰਮ ਬੌਤ ਅੱਛੀ ਤਰ੍ਹਾਂ ਮਨਾਂਦੇ ਆ ਬੌਤ ਅੱਛੀ ਤਰਾਂ ਸੈਲੀਬ੍ਰੇਟ ਕਰਦੇ ਆ ਸਾਰਾ।
ਚਾਲੀ ਦਿਨ ਪੈਲੇ ਗੁਰਦਵਾਰੇ ਪਾਠ ਵਗੈਰਾ ਚੱਲਦੇ ਆ। ਫਿਰ ਉਸ ਤੋਂ ਬਾਅਦ ਪ੍ਰੋਗਰਾਮ ਹੁੰਦੈ ਵੱਡਾ।
ਠੀਕ ਐ।
ਤੁਆਡੇ ਓਦਰ ਵੀ ਪਾਠ ਚੱਲ ਰੇ ਸੀ ਗੁਰਦਵਾਰਿਆਂ ਚ?
ਹਾਂਜੀ -ਹਾਂਜੀ ਸਾਡੇ ਔ ਦੋ ਦਿਨ ਪੈਲਾਂ ਸ਼ੁਰੂ ਕਰਦੇ ਆ।
ਓਕੇ- ਓਕੇ
ਕਈ ਗੁਰਦੁਆਰੇ ਚ ਦੋ ਦਿਨ ਪੈਲਾ ਕਈ ਦਸ ਦਿਨ ਪੈਲਾਂ।
ਠੀਕ ਐ, ਠੀਕ ਐ, ਚਲੋ ਠੀਕ ਐ। ਫੇਰ ਗ ਬਾਅਦ ਚੋ ਗੱਲ ਕਰਾਂਗ
ਓਕੇ, ਓਕੇ ਬਾਏ।